ਜੇ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਕਿਆ ਠੀਕ ਹੈ ਜੀ, ਤੁਸੀਂ ਦੱਸੋ ਠੀਕ ਹੋ?
ਹਾਂਜੀ ਮੈਂ ਵੀ ਠੀਕ ਹੈਗੀ ਆ ਹੋਰ?
ਗੱਲ ਕੀ ਹੋਈ ਐ?
ਹਾਂਜੀ।
ਮੈਂ ਕਿਹਾ ਮੈਂ ਦੋ ਚਾਰ ਵਾਰ ਤੁਹਾਡਾ ਫੋਨ ਲਾਇਆ ਚੱਕਿਆ ਨੀ ਫੋਨ ਨਾ ਬੈਕ ਕੋਲ ਕੀਤੀ ਬਿਜੀ ਸੀਗੇ।
ਸਹੀ ਸਹੀ ਹਾਂ ਬਿਜੀ ਸੀ। ਐਕਚੁਲੀ ਮੈਂ ਨਾ ਰਿਸ਼ਤੇਦਾਰਾਂ ਦੇ ਘਰ ਗਈ ਦੀ ਸੀ। ਅਤੇ ਉਹ ਗੱਲਾਂ ਬਾਤਾਂ ਕਰਦੇ ਪਏ ਸੀ ਆਪਾਂ ਫਿਰ ਮੈਂ ਫੋਨ ਸਾਈਲੈਂਟ ਕਰ। ਤਾਂ ਮੈਂ ਤੇ ਹੁਣ ਆਈ ਮੈਂ ਤੇ। ਫੋਨ ਔਨ ਕੀਤਾ ਮੈਂ ਦੇਖਿਆ ਕੋਲਜ ਆਏ ਹੋਏ ਨੇ।
ਅੱਛਾ, ਅੱਛਾ, ਅੱਛਾ ਕਿਹੜੇ ਰਿਸ਼ਤੇ ਦੇ ਘਰ ਗਏ ਸੀ?
ਬਸ ਗਏ ਸੀ ਦੂਰ ਦੇ ਰਿਸ਼ਤੇਦਾਰਾਂ ਦੇ ਘਰ।
ਅੱਜ ਕੱਲ੍ਹ ਕਿਹੜੇ ਰਿਸ਼ਤੇਦਾਰ ਨੂੰ ਉਦਾਂ ਦੇ ਰਹੇ ਪੁਰਾਣੇ ਵਰਗਿਆਂ ਪੁਰਾਣੇ ਵਰਗੇ ਰਹੇ।
ਸਾਨੂੰ ਉਹ ਮੈਂ ਜਾਂਦੀ ਜੋ ਪੁਰਾਣੇ ਮਿਲਦੇ ਸੀ ਨਾ। ਹਣ ਰਿਸ਼ਤੇਦਾਰ ਦੇ ਘਰ ਜਾਓ ਇੱਕ ਫੋਰਮੈਲਿਟੀ ਏ ਘਰ ਜਾਓ ਤੁਸੀਂ। ਉਹ ਆਪਣੇ ਫੋਨ ਵਿੱਚ ਬਿਜੀ ਹੈਗਾ। ਪਤਾ ਹੀ ਨਹੀਂ ਕੋ ਨੇ ਪੁੱਛੇ ਪਾਣੀ ਪਿਆਇਆ ਚਾਹ ਪੀਓਗੇ। ਚਲੋ ਚਾਹ ਲੈ ਆਏ ਚਲੋ ਜੀ ਆਪਣਾ ਫੋਨ ਲੱਗੇ ਦੇ ਨੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ।
ਸਹੀ ਗੱਲ ਆ ਸਹੀ।
ਗਈ ਸੀ ਤੇ ਉਹ ਬਾਹਰ ਖੜੇ ਸਨ ਉਹਨਾ ਦੇਖ ਲਿਆ ਉਹ ਜਬਰਦਸਤੀ ਅੰਦਰ ਲੈ ਗਏ। ਉੇ ਗੱਲਾਂ ਮਾਰਨ ਲੱਗ ਗਏ ਕੁਛ ਸੁਣਨ ਲੱਗੇ ਕੁਛ ਗੱਲਾਂ ਪੁਰਾਣੀਆਂ ਗੱਲਾਂ।
ਹਾਂਜੀ, ਹਾਂਜੀ, ਹਾਂਜੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਅਸੀਂ ਰਿਸ਼ਤੇਦਾਰਾਂ ਦੇ ਘਰ ਜਾਣਾ। ਕਿਸੇ ਨੇ ਸਾਡੇ ਘਰ ਆਣਾ ਸਾਨੂੰ ਚਾਅ ਹੀ ਚੜ੍ਹ ਜਾਂਦਾ ਸੀ। ਰਿਸ਼ਤੇਦਾਰ ਆਇਆ ਵਾ ਅਸੀਂ ਉਹ ਬਣਾਉਣਾ ਉਹ ਬਣਾਉਣਾ ਇਹ ਕਰ। ਸਮੋਸੇ ਫੜ ਲਿਆ ਆ ਕਰ ਆਹ ਕਰ ਚਾਅ ਬੜਾ ਚੜ ਜਾਂਦਾ ਸੀ। ਅੱਜ ਕੱਲ੍ਹ ਕਿੱਥੇ ਗੱਲ ਬਾਤ ਰਹੀ ਹੈ ਜਿਹੜੀ ਸੇ ਕਿਉਂ ਜੀ?
ਨਹੀ ਮੈਨੂੰ ਮਜ਼ਾ ਹੀ ਨਹੀਂ ਆਇਆ ਕੋਈ ਗੱਲਬਾਤ ਨੀ ਕੋਈ ਲੈਣਾ ਨੀ ਕੋਈ ਦੇਣਾ ਨਹੀਂ। ਐਵੇਂ ਹੀ।
ਇਹ ਸਭ ਫੋਰਮੈਲਿਟੀਆਂ ਰਹਿ ਗਈਆਂ ਰਿਸ਼ਤੇਦਾਰੀਆਂ ਅੱਜ ਕੱਲ੍ਹ।
ਹਾਂਜੀ, ਹਾਂਜੀ ਉਹੀ ਹੈ ਨਾ ਫੋਰਮੈਲਿਟੀ ਹੈਗੀ ਏ।
ਉਹ ਬੜਾ ਕੁਛ ਪਰ ਫੋਰਮੈਲਟੀ ਹੈ। ਬਸ ਠੀਕ ਆ ਜੀ ਠੀਕ ਹੈ ਵਧੀਆ ਵਧੀਆ ਪਹਿਲੇ ਹੁੰਦੀਆਂ ਸੀ ਰਿਸ਼ਤੇਦਾਰੀਆਂ ਵਧੀਆ ਆਏ ਹਾਏ ਨਾਨਕੇ ਥੇ ਜਾਣਾ ਇੱਥੇ ਜਾਣਾ ਪਤਾ ਲੱਗਦਾ ਹੀ ਬੰਦੇ ਰਿਸ਼ਤੇਦਾਰ ਆਏ ਆ। ਪਹਿਲਾਂ ਹਰ ਚੀਜ਼ ਐ ਨਜਾਰੇ ਆਉਦੇ ਲੋਕੀ ਐ ਨਜ਼ਾਰੇ। ਹੁਣ ਲੋਕੀ ਫੈਸਿਲਿਟੀਆਂ ਬਹੁਤ ਲੱਭਦੇ ਜਾ ਕੇ ਕਿਸੇ ਰਿਸ਼ਤੇ ਦੇ ਘਰ ਵੱਖਰਾ ਕਮਰਾ ਏ ਸੀ ਲੱਗਾ ਹੋਵੇ ਉਹ ਲੱਗਾ। ਲੱਗਾ ਹੋਵੇ।
ਹਾਂਜੀ ਹਾਂਜੀ।
ਪਹਿਲਾ ਹੁੰਦਾ, ਭੂੰਜੇ ਬਿਸਤਰੇ ਕਰਦੇ ਨੇ ਐ ਜਾਂ ਰਿਸ਼ਤੇਦਾਰਾਂ ਨੇ ਕੋਈ ਮਤਲਬ ਨ ਉਹਨ ਨਕਰਿਆ, ਸਾਰਿਆਂ ਨਾਲ ਹੁਣ ਨੱਖਰੇ ਬੜੇ ਹੋ ਗਏ ਸਾਰਿਆਂ ਦੇ ਕਿਉਂ ਜੀ
ਹੈ ਹੀ
ਵੱਡੇ ਘਰ ਚਾਹੀਦੇ ਵੱਖਰਾ ਕਮਰਾ ਚਾਹੀਦਾ ਜਾ ਕੇ ਵੱਖਰਾ ਕਮਰਾ ਆਵੇ ਲੱਗਾ ਹੋਵੇ ਆਰਾਮ ਨਾਲ ਕ ਪਹਿਲਾਂ ਜਿੱਥੇ ਬੰਦਾ ਜਿੱਥੇ ਰਿਸ਼ਤਿਆਂ ਨੂੰ ਸੁਵਾਦ ਤਾਂ ਉੱਥੇ ਨੇ ਸੋਏ ਹੁਣ ਅੱਜ ਕੱਲ ਰਿ ਅਲਗ ਅਲ ਦੇ ਰਿਸ਼ਤੇਾਰ ਕਿਥ ਆ
ਉਹਨਾਂ ਦੇ ਬੱਚੇ ਹੈਗਾ ਅੰਦਰ ਏ ਸੀ ਚਲਾ ਕੇ ਫੋਨ ਚਲਾ ਰਹੇ ਆ ਉਹਨੂੰ ਸਾਡੇ ਰਿਸ਼ਤੇਦਾਰ ਆ ਬੈਣ ਸਤਿ ਸ਼੍ਰੀ ਅਕਾਲ ਕੋਈ ਮਾਰ ਚੇ ਕੋਈ ਰਹਿਣਾ ਨੀ ਕੋਈ ਰਣਾ ਨੀ
ਅੱਛਾ ਅੱਛਾ ਅੱਛਾ
ਅੱਛਾ ਅੱਛਾ ਅੱਛਾ ਅੱਛਾ।
ਮੈਂ ਕਿਹਾੇ ਬੰਦਾ ਹੈ ਦੇ ਮੰਮਾ ਬੈਠੇ ਚਾਹ ਪਾਣੀ ਨਾਲ। ਲੱਗੇ ਰ ਗੁੱਲਾਂ ਮਾਰਦੇ ਨੇ ਫੋਨ ਦੇ ਨਾਲ ਗੁੱਲਾਂ ਮਾਰਦੇ ਨੇਹੇ। ਤੇ ਮੈਂ ਉੱਥੇ ਆ ਹੀ ਗਈ ਮ ਕਿਹਾ ਚਲ ਠੀਕ ਹੈ ਹੁਣ ਉਹ ਪਹਿਲੇ ਵਾਲੀ ਗੱਲ।
ਚਲੋ ਅਸੀਂ ਨ ਖਾਂਦੇ।
ਜਦੋਂ ਤੇ ਫੋਨ ਚੱਲ ਪਿਆ ਜਦੋਂ ਦਾ ਨੈੱਟ ਫਰੀ ਹੋਇਆ ਸਪਾ ਹੀ ਪਾ ਤ ਨੈਟ ਨੇ ਦਾ। ਸਾਰੇ ਜਣੇ ਫੋਨ ਫੋਨ ਫੋਨ ਫੋ ਫੋ ਫੋਨ ਫਨ।
ਪਤਾ ਨ ਕੀ ਹਿਸਾਬ ਹੋ ਗਿਆ। ਕੋਈ ਆਪਸਟ ਹੈਏਗੀ ਆਪ ਪਹਿਲੀ ਨੂੰ ਆਪਸ ਗੈਸਟ ਦੀ ਬਠ ਰੁਪ ਮ ਵੀ ਨਾ। ਪਤਾ ਅੱਜ ਕੱਲ ਕੋਲ ਟਾਈਮ ਨਹੀਂ ਤੁਸੀਂ ਰਿਸ਼ਤੇਦਾਰ ਦੇ ਘਰ ਜਾ ਕੇ। ਮ ਨ ਬਦਾ ਟਾਈਮ। ਕੇ ਆਇ
ਹਾਂ।
ਕੋਈ ਗੱਲਾਂ ਕਰਨੀਆਂ ਕੁਝ ਕਰਨਾ ਹੈ। ਬਸ ਫੋਨ ਤੇ ਜਿੰਨੀਆਂ ਮਰਜ਼ੀ ਗੱਲਾਂ ਕਰਾ ਲੋ ਸਾਹਮਣੇ ਬੈਠੇ ਤੇ ਫੋਨ ਚ ਲੱਗੇ।
ਸਹੀ ਗੱਲ ਹੈ ਸਹੀ ਫੋਨਾਂ ਨੇ ਤਾਂ ਜ਼ਿੰਦਗੀ ਬਦਲਦੀ ਅੱਜ ਕੱਲ ਦੇ ਨਿਆਣਿਆਂ ਦੀ ਆ
ਦੇ ਸੀ ਰਿਸ਼ਤੇਦਾਰ ਦਾ ਕੋਈ ਟੇ ਤੇ ਦੂਧ ਰਿਸ਼ਤੇਦਾਰ ਹੁੰਦੇ ਸੀ ਹ
ਪਲ ਰਿਸ਼ਤੇਦਾਰਾਂ ਫਿਰ ਲੰਬੀਆਂ ਵੱਡੀਆਂ ਵੱੜੀਆਂ ਹੁੰਦੀਆਂ ਨਾ। ਨਿਆਣੇ ਜਿਆਦਾ ਹੁੰਦੇ ਮਾਸੀਆਂ ਹੋਣੀਆਂ ਭੂਆ ਆਣੀਆਂ ਫੱਫੜ ਤਾਚੇ ਮਾਮੇ ਛੇ ਛੇ ਮਾਮੇ ਹੁਣ ਕਦੇ ਰਿਸ਼ਤੇ ਇੱਕ ਮਾਮਾ ਇੱਕ ਮਾਮਾ ਇੱਕ ਭੂਆ ਬਸ। ਇੱਕ ਮਾਸੀ ਤਾਂ ਮਾਸੀਆਂ ਤਾਂ ਹੈ ਹੀ ਨੀ ਅੱਜ ਕੱਲ ਹੁਣ ਰਹੀਆਂ ਕਿਉਂ ਜੀ।
ਹਮ ਮਸੀ ਦੀਦੇ। ਖਬਮ ਨ ਹੋ ਮਾਸੀਆਂ ਆਆ ਨੇ ਤੇ ਕਜ਼ਨ ਆਈਆ ਨੇ। ਐਕਚੁਲੀ ਮੈਂ ਕਿਸੇ ਰਿਸ਼ਤੇਦਾਰ ਦੇ ਘਰ ਗਈ।
ਥੋੜਾ ਕੋਈ। ਉਹ ਇਸਸ਼ਤਰੀਆਂ ਘੱਟ ਗਈਆਂ ਬਹੁਤ ਜਿਆਦੀਆਂ।
ਹੋ ਹੋ। ਹੁਣ ਦੇਖੋ ਮੈਂ ਨਾ।
ਬੰਦੇ ਕੋਲ ਟੈਮ ਈ ਹੈ ਨੀ।
ਹਾਂਜੀ, ਮੈਂ ਨਾ ਕਿਸੀ ਦੇ ਘਰ ਗਈ ਸੀ ਤੇ ਉਹਨਾਂ ਦੀ ਸ਼ੋਪ ਵੀ ਵਧੀਆ ਸੀ। ਤੇ ਮੈਂ ਕਿਹਾ ਮੈਂ ਕੌਣ ਲਗਦੀ ਹਾਂ, ਮੈਨੂੰ ਪਤਾ ਹੀ ਨਹੀਂ ਮੇਰੇ ਤੋਂ
ਹਾਂ।
ਮੈਨੂੰ ਨਹੀਂ ਪਤਾ ਕੀ ਮੈਂ ਕੌਣ ਹੈਗੀ ਆ, ਨਾ ਮੈਨੂੰ ਪਤਾ ਮੈਂ ਇੱਕ ਹੀ ਮਾਸੀ ਹੈਗੀ, ਮੇਰੇ ਇੱਕ ਹੀ ਨਾਨਾ ਹੈਗੇ ਨੇ, ਮੈਂ ਕਿਹਾ ਨਹੀਂ ਆ ਇਹ ਤੁਹਾਡੇ ਮਾਮਾ ਲੱਗਦੇ ਨੇ ਤੇ ਐਵੇਂ ਕਰਕੇ ਮੈਨੂੰ ਸਾਰੇ ਰਿਸ਼ਤੇਦਾਰੀ ਦੱਸੀ ਕੁੜੀ ਕਹਿੰਦੀ ਨਹੀਂ ਮੇਰਾ ਤੇ ਇੱਕ ਦੋ ਮਾਮੇ ਹੈਗੇ ਨੇ ਇੱਕ ਮਾਸੀ ਹੈ ਤੇ ਨਾਨੂ ਨਾਨੀ ਬਸ, ਉਹਨੂੰ ਨਾਨਕੇ ਤੇ ਉਹ ਕੁਛ ਪਤਾ ਹੀ ਨੀ।
ਸਹੀ ਗੱਲ ਹੈ ਸਹੀ ਗੱਲ ਆ, ਅੱਜ ਕੱਲ੍ਹ ਦੇ ਬੱਚੇ ਵੀ ਬਹੁਤ ਤੇਜ ਆ ਜੀ।
ਹਾਂ। ਜੋ ਵੀ ਐ ਅਸੀਂ ਕਿਸੇ ਬੱਚੇ ਨੂੰ ਪਹਿਲੀ ਵਾਰ ਮਿਲਦੇ ਹਾਂ ਤੇ ਸਾਨੂੰ ਨੀ ਪਹਿਚਾਣਦਾ ਅੱਜ ਕੱਲ੍ਹ ਦੇਖ, ਕਿਸ ਕੋਲ ਟਾਈਮ ਹੈ ਕੋਈ ਆਉਂਦਾ ਨਹੀਂ, ਕੋ ਬੱਚੇ ਨੂੰ ਪਤਾ ਨਹੀਂ। ਸਾਡੇ ਕੋਲ ਨੇ ਤੇ ਇਸ ਕਰਕੇ ਨਾ, ਬੜਾ ਅਜੀਬ ਜਯਾ ਲੱਗਦਾ ਹੈ। ਕਿ ਬੱਚਿਆਂ ਨੂੰ ਪਤਾ ਹੀ ਨੀ ਰਿਸ਼ਤੇਦਾਰੀ ਨੂੰ ਕਿ ਮਾਸੀ ਏ, ਹਾਂਜੀ
ਬੱਚਿਆਂ ਨੂੰ ਅਜਕੱਲ ਕੁਛ ਨੀ ਪਤਾ ਬਸ। ਇੱਕ ਮਾਮਾ ਇੱਕ ਭੂਆ ਪਤਾ ਬਸ
ਹਾਂਜੀ ਓਹੀ ਤਾਏ ਚਾਚੇ ਦਾ ਵੀ ਨੀ ਪਤਾ ਕੀ ਏ ਕੀ ਨਈ
ਅਜ ਕੱਲ ਦੇ ਬੱਚਿਆਂ ਤਾਏ ਚਾਚੇ ਵੀ ਹੈ ਨੀ ਨਾ ਫੇ ਗਲ ਤਾਂ ਸਾਰੀ
ਹਾਂਜੀ
ਏਦਾਂ ਈ ਆ, ਪਤਾ ਕਿ ਗੱਲ ਅ ਜੀ ਹੁਣ ਨਾ ਜ਼ਮਾਨਾ, ਸੁੋਸਾਇਟੀ ਬੜੀ ਬਦਲ ਗੀ ਹੈ
ਹਾਂਜੀ ਹਾਂਜੀ
ਜ਼ਮਾਨਾ ਪੇਹਲੇ ਅਰਗਾ ਜ਼ਮਾਨਾ, ਸਾਡਾ ਬਚਪਨ ਵਧੀਆ ਸੀ ਹੁਣ ਤੇ ਤੇ ਰਿਸ਼ਤੇਦਾਰੀਆਂ ਰਿਸ਼ਤੇਦਾਰੀਆਂ ਫੋਰਮੈਲਿਟੀਆਂ ਰਹਿ ਗਈਆਂ ਜੀ, ਬਸ
ਹਾਂ
ਅੱਜ ਕੱਲ ਤੇ ਰਿਸ਼ਤੇਦਾਰ ਪੁੱਛ ਕੇ ਜਾਂ ਜਾਣਾ ਪੈਂਦਾ ਹੁਣ ਕਿਸੇ ਘਰ ਜਾਈਏ ਪੁੱਛ ਕੇ ਕੇ ਜਾਂਦੇ ਹਾਂ ਆਪਾਂ ਪਹਿਲਾਂ ਹੁੰਦਾ ਸੀ ਸਿੱਧਾ ਹੀ ਘਰ ਤੇ ਗ ਆ ਜਾਂਦਾ ਸੀਗਾ
ਪਹਿਲੇ ਫੋਨ ਕਰਦੇ ਜਾਂਦਾ ਅਸੀ ਘਰੇ ਆ ਵੱਲ ਦੇ
ਸਹੀ ਗੱਲ, ਹੁਣ ਦੇਖੋ। ਹੁਣ ਪਹਿਲਾਂ ਪੁਛਣਾ ਪੈਂਦਾ ਪਹਿਲ ਸਾਰੇ ਏਦਾਂ ਹੀ ਆ ਜਾਂਦੇ ਜਿਹੜਾ ਦਲ ਕੀਤਾ ਜਿੱਥੇ ਮਰਜ਼ੀ ਚੱਲ ਜਾਏ ਹੁਣ ਹੁਣ ਤਾਂ ਪਹਿਲਾਂ ਪੁੱਛੇ ਅਗਲੇ ਨੂੰ, ਤੁਸੀਂ ਹੈਗੇ ਹੋ ਘਰ ਕੇ ਨਹੀਂ?
ਪੈਲੇ ਮਲਕਿ ਆਯਾ ਹੋਏਆ ਕੋਈ ਕਾਰਨ ਸੀ ਤੁਸੀ ਆਏ ਹੋ?
ਹਾਂ
ਪਹਿਲੇ ਤੇ ਲੋਕੀ ਐਵੇਂ ਈ ਆ ਯੰਦੇ ਸੀ, ਆ ਉਹ
ਹਾਂਜੀ, ਹਾਂਜੀ, ਹਾਂਜੀ
ਕਿੰਨੀ ਦੇਰ ਦੇ ਫਿਰ ਜਾ ਰਹੇ ਹੋ?
ਹੁਣ ਕੀਤਾ ਹੁੰਦਾ ਬਲਾ ਕੁੱਸ਼। ਹੁਣ ਤਾਂ ਪਹਿਲਾਂ ਪੁੱਛੋ ਅਗਲੇ ਨੂੰ ਜੀ, ਆ ਜਾਏ ਤੁਹਾਡੇ ਕੋਲ, ਬਿਜ਼ੀ ਤ ਨੀ ਹੈਗੇ, ਕਿਉਂ ਜੀ ਅੱਜ ਕੱਲ ਹਰ ਕਿਸੇ ਦੀ ਪਰਸਨਲ ਲਾਈਫ ਹੋ ਗਈ ਆ ਇਸ ਕਰਕੇ ਏਦਾਂ ਈ ਆ ਰਿਸ਼ਤੇਦਾਰੀਆਂ ਰਸ਼ਤੇਦਾਰੀਆਂ ਹੁਣ ਤਾਂ ਖਤਮ ਹੀ ਹੋ ਗਈਆਂ ਇੰਜ ਨਾ ਅੱਗੋ ਕੁ ਖਤਮ ਈ ਹੋ ਗਈਆਂ
ਹੋਰ?
ਅੱਗੇ ਤੋਂ
ਤੁਸੀਂ, ਤੁਸੀਂ ਨੀ ਜਾਂਦੇ ਰਿਸ਼ਤੇਦਾਰਾਂ ਦੇ ਘਰ?
ਉਹ ਭਾਵੇਂ ਜਨੇਲਿਸਟ ਐ, ਤੁਹਾਨੂੰ ਦੱਸਿਆ ਅੱਜ ਕੱਲ੍ਹ ਹੁਣ ਸਮਾਂ ਬਦਲ ਗਿਆ, ਰਿਸ਼ਤੇਦਾਰ ਬਦਲ ਗਿਆ ਪਹਿਲਾਂ ਪੁੱਛੋ ਜੀ ਉਹ ਜਾ ਕੇ ਜੀ। ਹਾਜੀ ਇੰਨਾ ਹੀ ਹੈ, ਸਾਡਾ ਉਹ ਕੰਮ ਨੀ ਹੈਗਾ
ਹਾਂਜੀ ਆਣਾ ਸਾਡੇ ਘਰ ਸਾਨੂੰ ਚਾ ਚੜ ਜਾਂਦਾ, ਚੱਲੜੇ ਕੱਢ ਲਈਏ ਮੈਂਬਰਸ਼ਿਪ ਬਣਾ ਲਈਏ
ਸਹੀ ਗੱਲਾਂ ਐ, ਸਾਨੂੰ ਝੱਟ ਚਾਹ ਚੜ ਜਾਂਦਾ ਹੈਗਾ, ਰਿਸ਼ਤੇਦਾਰ ਕੋਈ ਆ ਗਏ ਆ
ਸਾਨੂੰ ਤਾਂ ਹੱਲੇ, ਸਾਨੂੰ ਤਾਂ ਹੱਲੇ, ਵੀ ਚਾਹ ਤੇ ਹੀ ਆ ਜਾਏ। ਅਸੀਂ ਕਿਸੇ ਦੇ ਜਾਈਏ, ਉਨਾਂ ਨੂੰ ਪਿਆਰ ਨੀ, ਸਾਡੇ ਕੋਈ ਆਏ, ਸਾਨੂੰ ਇੰਨਾ ਚਾਹ ਚੜ ਜਾਂਦਾ, ਕਿਥੇ ਪਾਈਏ ਕਿ ਹੋਈ ਵੀ ਨਾ ਖ਼ਵਾਈਏ
ਨਈ ਬਾ ਚੋ ਕੋਈ ਤਾਂ ਨੀ, ਗੱਲਾਂ ਮਾਰਦੇ ਚਾਰ
ਸਹੀ ਗੱਲ ਆ, ਸਾਡੇ ਘਰ ਕੋਈ ਰਿਸ਼ਤੇਦਾਰ ਆਜੇ ਸਾਨੁ ਚਾ ਹੁੰਦਾ, ਮਸ਼ਹੂਰ ਚੀਜ਼ ਖ਼ਵਾਈਏ, ਮਸ਼ਹੂਰ ਚੀਜ਼ ਹੋਈ ਏ ਆਪ ਮਸ਼ਹੂਰ ਹੋਈ ਏ ਆਪਣੇ ਆਪ ਪੂੜੀਆਂ ਪੂੜੀਆਂ ਖ਼ਵਾਈਏ, ਅਜ ਆਹ ਖ਼ਵਾਈਏ, ਅਜ ਆਹ ਖ਼ਵਾਈਏ
ਘੁੰਮਾ ਕੇ ਲੈ ਕੇ ਆਉਂਦੇ ਕੋਈ ਚਾਰ-ਪੰਜ ਜਿਨਾ ਨਈ ਵੀ ਆਇਆ ਫਿਰ ਉਹਨਾਂ ਨੂੰ, ਅਸੀਂ ਕਿਹਾ ਜੋ ਸਾਡੇ ਲੋਕਲ ਹ ਜਾਂ, ਸਾਡਾ ਸੌ ਕਿਲੋਮੀਟਰ ਦੂਰ ਵੇ ਤੇ ਅਸੀਂ ਘੂਮਾ ਕੇ ਲੈ ਕੇ ਆਉਂਨੇ ਆਂ, ਉਹਾਨੂੰ ਆਪਣੇ ਉਥੇ ਕਦੀ ਇਹ ਚੀਜ਼ ਦਿਖਾਂਦੇ ਆ, ਇਹ ਚੀਜ਼ ਦਿਖਾਂਣ
ਹਾਂਜੀ-ਹਾਂਜੀ, ਚਾਹ ਜਿਯਾ ਬੰਦ ਨੂੰ ਚੜ੍ਹ ਜਾਂਦਾਂ ਉਹ ਤਾਂ ਹੈ ਹੀ ਹੈ, ਫਿਰ ਅਜਕੱਲ੍ਹ ਦੇ ਬੱਚੇ ਵੀ ਉਸ ਹਿਸਾਬ ਨਾਲ, ਸਿਸਟਮ ਫੇਰ ਉਸ ਹਿਸਾਬ ਨਾਲ ਬੱਚੇ ਅੱਜ ਕੱਲ ਪਰਸਨਲ ਲਾਈਫ ਸਪੇਸ ਜ਼ਯਾਦਾ ਮੰਗਦੇ ਐ, ਚਲੋ ਏਦਾਂ ਹੀ ਆ ਅੱਜ ਕੱਲ ਦੇ ਕਿਸਤੇਆਂ ਦਾ ਤੁਹਾਨੂੰ ਪਤਾ।
ਅਜ-ਕਲ ਦੇ ਬੱਚੇ ਕਲੇ ਕੇ
ਚਲੋ ਕੋਈ ਨੀ, ਬਾਕੀ ਦੇਖੀ ਜ ਹਾਂ ਚਲਦੀ ਹੈ ਨਾ ਜੀ, ਰਿਸ਼ਤੇਦਾਰਿਆਂ-ਰੁਸ਼ਤੇਦਾਰਿਆਂ ਏਦਾਂ ਹੀ ਚਲਦੀਆਂ ਰਹਿਣਗੀਆਂ ਜੀ, ਕਿਯੋ ਜੀ
ਹਾਂ ਹਾਂਜੀ ਹ ਹ
ਚਲੋ ਠੀਕ ਹੈ, ਫਿਰ ਮੈਂ ਤੁਹਾਨੂੰ ਕਰੂੰਗਾ, ਫੇਰ ਫੋਨ ਕਰੂੰਗਾ ਜੀ।
ਹਾਂਜੀ-ਹਾਂਜੀ ਠੀਕ ਹੈ ਜੀ, ਓਕੇ-ਓਕੇ ਜੀ,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
ਸਤਿ ਸ਼੍ਰੀ ਅਕਾਲ